ਹੈਲੋ!
ਹੈਲੋ, ਸਤਿ ਸ੍ਰੀ ਅਕਾਲ ਜੀ।
ਹੋਰ ਕਿਵੇਂ ਹੋ?
ਬਸ ਵਧੀਆ, ਤੁਸੀਂ ਸੁਣਾਉ ਕਿਵੇਂ ਹੋ?
ਮੈਂ ਵੀ ਵਧੀਆ, ਰੋਟੀ-ਰੁਟੀ ਖਾ ਲਈ।
ਹਾਂਜੀ, ਰੋਟੀ-ਰੁਟੀ ਖਾ ਕੇ ਬਸ ਬੈਠੇ ਆ, ਹੁਣ ਥੋੜ੍ਹਾ ਦੇਰ ਬਾਹਰ ਬੱਦਲ ਹੋ ਰਿਹਾ ਮੀਂਹ ਦਾ, ਬਿਜਲੀ ਲਿਸ਼ਕ ਰਹੀ ਹੈ। ਹੁਣ ਦੇਖੋ, ਕਿਸੀ ਵੇਲੇ ਲਾਈਟ ਜਾ ਸਕਦੀ ਹੈ। ਕੁੱਛ ਨੀ ਕ
ਹਾਂਜੀ, ਇੱਥੇ ਵੀ ਸਾਡੇ
ਗਰਮੀ ਦਾ ਮੌਸਮ ਹੋ ਰਿਹਾ, ਉਧਰ ਮੀਂਹ ਦਾ ਮੌਸਮ ਹੋ ਰਿਹਾ ਨਹੀਂ
ਇੱਥੇ ਤਾਂ, ਥੋੜਾ ਬਹੁਤ ਮੀਂਹ ਦਾ ਮੌਸਮ ਹੈ।
ਬਿਜਲੀ ਲਿਸ਼ਕ ਰਹੀ ਹੈ, ਨਹੀਂ?
ਕੀ?
ਬਿਜਲੀ ਬਾਹਰ ਚਮਕ ਰਹੀ ਹੈ, ਨਹੀਂ ਬਾਹਰ
ਨਹੀਂ ਖੈਰ, ਬਿਜਲੀ ਤੇ ਨੀ ਚਮਕ ਰਹੀ। ਪਰ ਏਦਾਂ ਹੈ ਕਿ, ਕਦੇ ਇਕਦਮ ਹੀ ਬੱਦਲ ਜ ਆ ਜਾਂਦੇ ਨੇ ਹਲਕੇ-ਹਲਕੇ ਜੇ ਫੇਰ ਉਹਤੋਂ ਬਾਅਦ ਫੇਰ ਧੁੱਪ ਹੋ ਜਾਂਦੀ ਹੈ, ਹੁਣ ਤਾਂ ਖੈਰ ਹਵਾ ਵੀ ਨਹੀਂ ਚੱਲ ਰਹੀ।
ਇਧਰ ਵੀ ਬੜਾ ਗੁੰਮਾ ਸੀ। ਸਾਰੇ ਦਿਹਾੜੀ ਇਦਾਂ ਗੁੰਮਾ ਸੀ, ਬੜਾ ਗੁੰਮਾ ਸੀ। ਹੁਣ ਥੋੜਾ, ਬਿਜਲੀ ਵਗੈਰਾ ਚਮਕ ਰਹੀ ਹੈ, ਵੇਖੋ ਹੁਣ ਮੀਂਹ ਪਏਗਾ ਤੇ ਮੌਸਮ
ਹਾਂਜੀ, ਉਹ ਮੀਂਹ ਵਰੇ ਤਾਂ ਥੋੜਾ ਸਹੀ ਜਾਂਦਾ, ਹੈ ਨਾ
ਬਿਲਕੁਲ-ਬਿਲਕੁਲ ਗਰਮੀ ਵੀ ਚਿਪ-ਚਿਪ ਵਾਲੀ ਆ ਗਈ ਨਾ ਹੁਣ, ਕੂਲਰ ਦੇ ਅੱਗੇ ਬਹੁਤਾ ਚ ਚਿੱਪ ਹੋ ਜਾਂਦੀ ਹੈ ਪਿੰਡਾਂ, ਸਾਰਾ
ਹੈਲੋ।
ਹਾਂਜੀ-ਹਾਂਜੀ, ਬੋਲੋ।
ਤੁਹਾਡੀ ਨਾ ਆਵਾਜ਼, ਬਹੁਤ ਕੱਟ-ਕੱਟ ਕੇ ਆ ਰਹੀ ਹੈ।
ਨੈਟਵਰਕ ਇਸ਼ੂ ਹੋਣਾ ਨਾ, ਬਾਹਰ ਬਿਜਲੀ ਬੜੀ ਚਮਕ
ਅੱਛਾ।
ਹਾਂਜੀ, ਬਿਜਲੀ ਇਤਨੀ ਚਮਕ ਰਈ ਹੈਗੀ ਮੀਂਹ ਆਉਣਾ ਹੁਣ ਬੜੀ ਤੇਜ਼ ਜਦੋਂ ਵੀ ਆਉਣਾ ਆ।
ਹਾਂਜੀ। ਵਧੀਆ ਐ ਸਾਡੇ ਹੋਈ ਨੀ ਰਿਹਾ ਕੁਛ।
ਕਦੇ ਤਾਂ ਸਾਰੀ ਦਿਹਾੜੀ ਗੁੰਮਾ ਸੀ ਨਾ ਏਸ ਕਰਕੇ ਹੁਣ ਬੱਤੀ ਵੀ ਗਈ ਦੀ ਐ ਤਾਂ ਨੀ ਆ ਰਹੀ ਐ ਕੁਛ ਕਹਿ ਸਕਦੇ ਹਾਂ, ਸਾਰੇ ਪਲੱਗ -ਪਲੁਗ ਅਸੀ ਟੀਵੀ -ਟੂਵੀ ਦੇ ਕੱਢੇ ਦੇ ਆ, ਹੈਨਾ ਏਧਰ ਬਿਜਲੀ ਚਮਕਦੀ ਏ ਨਾ ਸਾਡੇ ਟੀਵੀ ਵਗੈਰਾ ਫੁਕ ਜਾਂਦੇ ਐ।
ਹਾਂਜੀ ਓ ਹੁੰਦਾ ਐ ਨਾ, ਕਿ ਡ ਡਰ ਲੱਗਦਾ ਐ ਕਿ ਕਿਤੇ ਖ਼ਰਾਬ ਨਾ ਹੋ ਜਾਣ, ਫਲਕਚੁਏਸ਼ਨ ਵੀ ਹੁੰਦੀ ਐ।
ਬਿਲਕੁਲ- ਬਿਲਕੁਲ, ਤੇ ਤਾਂ ਆ ਕਰਕੇ ਥੋੜੇ ਦਿਨ ਸਾਰੇ ਪਲੱਗ- ਪਲੁਗ ਵੇਖਣੇ ਪੈਂਦੇ ਐ, ਕੱਢੇ ਐ ਕਿ ਨਹੀਂ ਕੱਢੇ ਐ।
ਹਾਂਜੀ, ਏਦਾਂ ਨਾ ਰੋਜ਼ ਬਲਕਿ ਰੋਜ਼ ਈ, ਏਦਾਂ ਬੰਦ ਕਰਕੇ ਰੱਖਣਾ ਚਾਹੀਦਾ ਐ। ਸਾਡਾ ਇਕ ਵਾਰ ਏਦਾਂ ਈ ਨਾ, ਟੀਵੀ ਜਲ ਗਿਆ ਸੀਗਾ। ਹੈਲੋ।
ਤੁਹਾਡੀ ਨਾ ਆਵਾਜ਼ ਬਹੁਤ ਘਟ ਆ ਰੀ ਏ।
ਤੁਹਾਡਾ ਟੀਵੀ ਪੂਰਾ ਸੜ ਗਿਆ ਸੀ। ਹਣ ਠੀਕ ਆ ਰਹੀ ਹੈ।
ਹਾਂਜੀ। ਉਹ ਬਿਲਕੁਲ ਹੀ ਨਾ ਮੈਂ ਪਲੱਗ ਪਲੱਗ ਓਨ ਕੀਤਾ। ਜਿੱਦਾਂ ਹੀ ਉਹ ਪਲੱਗ ਇਨ ਸੀਗਾ ਤੇ ਮੈਂ ਪਲੱਗ ਓਨ ਕੀਤਾ ਟੀ ਵੀ ਸਟਾਰਟ ਨਹੀਂ ਹੋਇਆ। ਤੇ ਮੈਂ ਧਿਆਨ ਨੀ ਦਿੱਤਾ ਮੈਨੂੰ ਲਗਿਆ ਰਿਮੋਟ ਤੇ ਚੱਕਰ ਚ ਹੋ ਰਿਆ ਐ। ਤੇ ਮੈਂ ਓਨ ਛੱਡਤਾ ਫਿਰ ਥੋੜ੍ਹੀ ਦੇਰ ਚ ਵੇਖ ਖਿਆ ਪੂਰਾ ਕਮਰਾ ਮਤਲਬ ਪੂਰੇ ਕਮਰੇ ਚ ਧੁਆਂ ਈ ਧੁਆਂ ਓਰ ਓਦੋਂ ਦੂਜਾ ਡਬੇ ਵਾਲਾ ਟੀ ਵੀ ਹੁੰਦਾ ਐ ਹੁੰਦਾ ਨਾ ਓ ਵਾਲਾ ਟੀ ਵੀ ਸੀਗਾ।
ਹਾਂਜੀ। ਓ ਤੁਹਾਡੇ ਘਰ ਵੀ ਏਦਾਂ ਈ ਹੁੰਦਾ ਸਾਡੇ ਥੱਲੇ ਮੰਮੀ ਹੈਗੀ ਨਾ ਜੇਹੜੀ ਮੇਰੀ ਸੱਸ ਹੈਗੀ ਐ। ਓ ਸਮਝ ਲਓ ਹਰ ਹਰ ਸਾਲ ਏਕ ਟੀ ਵੀ ਫੂਕਦੀ ਐ। ਜਿੱਦਾਂ ਮੇਰਾ ਵਿਆਹ ਹੋਇਆ ਨਾ ਮੇਰੇ ਵਿਆਹ ਨੂੰ ਚਾਰ ਸਾਲ ਹੋ ਗਏ ਐ ਤੇ ਚਾਰ ਟੀ ਵੀ ਫੂਕ ਚੁੱਕੀ ਐ।
ਨਈ ਨਈ ਮਤਲਬ ਕਿਦਾਂ?
ਕੱਢਦੇ ਨੀ ਏ ਓਹ ਐਦਾਂ ਹੀ ਸੋ ਜਾਂਦੇ ਸਵੇਰੇ ਉਠਦੇ ਟੀ ਵੀ ਫੂਕਿਆ ਦਾ ਹੁੰਦਾ ਐ।
ਕਮਰੇ ਦਾ ਵੀ ਨਾਸ ਹੁੰਦਾ ਹੋਏਗਾ ਫੇਰ।
ਨਈ ਓਹ ਅੰਦਰੋਂ ਹੀ ਆਈ ਸੀ ਉ ਸੀ ਫੁਕ ਜਾਂਦੀ ਏ ਨਾ ਤੇ ਇਤਨਾ ਨੀ ਮਤਲਬ ਅੰਦਰੋਂ ਸਾਰਾ ਖਰਾਬ ਹੋ ਜਾਂਦਾ ਐ।
ਹਾਂਜੀ
ਓ ਚੀਜ਼ਾਂ ਸਾਲ ਬਾਦ ਨਵੀਆਂ ਆਂਦੀਆਂ ਹਰ ਸਾਲ। ਨਾ ਤੁਹਾਡਾ ਆਈ ਸੀ ਊ ਸੀ ਹਾਂਜੀ ਸਾਡੀ ਆਈ ਸੀ ਊ ਸੀ ਖਰਾਬ ਹੁੰਦੀ ਐ ਸਾਡੀ ਟੀ ਵੀ ਆਂਦਾ ਐ। ਮੈਂ ਮੰਮੀ ਨੂੰ ਕਹਿੰਨੀ ਆ ਨਾ ਆਪਣੀ ਸੱਸ ਨੂੰ ਮੈਂ ਕਹਿੰਨੀ ਮੰਮੀ ਸਾਡੇ ਵਿਆਹ ਦੀ ਸਾਲ ਗਿਰਾ ਮਨਾਓ ਨਾ ਮ ਹਾ ਹਰ ਸਾਲ ਟੀ ਵੀ ਦੀ ਮਨਾਇਆ ਕਰੋ।
ਹਾਂ। ਜਿਸ ਦਿਨ ਟੀ ਵੀ ਦੋ ਸਾਲ ਟੱਪ ਗਿਆ ਓਸ ਦਿਨ ਔਦਾ
ਬਿਲਕੁਲ ਨਈ ਵ ਇੱਕੋ ਸਾਲ ਟੱਪਦਾ ਵਾ।
ਓ ਐਈਓ ਟਾਈਮ ਆ ਕੇ ਖਰਾਬ ਹੁੰਦਾ ਹੈ ਯਾ ਏਸ ਟਾਈਮ ਸਰਦੀ ਨਵੰਬਰ ਦਸੰਬਰ ਚ ਆ ਕੇ ਖਰਾਬ ਹੁੰਦਾ ਐ। ਜਾਦਾ ਖਰਾਬ ਨੀ ਹੁੰਦਾ ਬਸ ਨਵੰਬਰ ਦਸੰਬਰ ਚ ਸਰਦੀਆਂ ਜਾ ਕੇ ਖਰਾਬ ਹੋਦਾ ਐ। ਕਿੱਦਾਂ ਹੁੰਦਾ ਏਆ। ਹੈਲੋ। ਹੈਲੋ। ਹੈਲੋ। ਹੈਲੋ। ਹੈਲੋ।